ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਸਰ।
ਸਤਿ ਸ਼੍ਰੀ ਅਕਾਲ ਭਾਜੀ।
ਹੋਰ ਕੀ ਹਾਲ ਨੇ ਜੀ।
ਵਧੀਆ-ਵਧੀਆ, ਭਾਜੀ ਤੁਸੀ ਦੱਸੋ।
ਬੱਸ ਠੀਕ ਐ ਜੀ, ਹੋਰ ਕੰਮ ਕਾਰ ਕਿਵੇਂ ਐ ਜੀ।
ਬਹੁਤ ਵਧੀਆ ਪਾਜੀ ਜੀ, ਕੰਮ ਕਾਰ ਤੇ ਚੱਲਦਾ ਪਿਆ ਠੀਕ-ਠਾਕ।
ਅੱਛਾ ਜੀ।
ਹਾਂਜੀ।
ਆਪਾਂ ਤਾਂ ਓਦਾਂ ਕੰਮ ਕਰਦੇ ਨੀ ਵੀਰੇ, ਤੁਸੀਂ ਕੀ ਕਰਦੇ ਹੋ?
ਪਾਜੀ, ਉਹ ਡੈਅਰੀ
ਹਾਂਜੀ-ਹਾਂਜੀ।
ਮਤਲਬ ਫੇਰ ਤੁਸੀਂ ਆਪਣੀ ਵੀ ਰੱਖੀ ਦੀ ਹੋਣੀ ਆ ਬੈਸਾ-ਗਾਣਾ।
ਨਹੀਂ ਜੀ, ਆਪਣੀ ਨੀ ਹੈਗੀ ਆਪਾਂ ਤਾਂ ਇਨੀ ਕਿ ਬਾਹਰੋਂ ਚੱਕਦੇ ਹਾਂ। ਜਿਵੇਂ ਘਰਾਂ ਚੋਂ ਲੋਕਲ
ਅ ਪਿੰਡਾਂ ਤੋਂ ਕੱਠਾ ਕਰਕੇ ਸ਼ਹਿਰ ਚ ਵੇਖਦੇ ਹੋਗੇ
ਹਾਂਜੀ ਨੀ ਆਪਾਂ ਇੱਥੇ ਕੱਠਾ ਕਰ ਲੈਂਦੇ ਆ, ਜਿਵੇਂ ਆਪਣੇ ਕੋਲ ਲੱਗੇ ਹੋਏ ਆ, ਉਹਦੀ ਠੀਕ ਆ ਉਹ ਦੇਖਦੇ ਆ। ਚਾਹਦੇ ਆ ਠੀਕ ਆਪਣੇ ਕੋਲੋਂ ਗੱਡੀ ਲੱਗੀ ਆ, ਹਾਂਜੀ।
ਹਾਂਜੀ-ਹਾਂਜੀ, ਪਾਜੀ ਸਾਡਾ ਵੀ ਕੰਮ ਐ ਆਪਣਾ ਬਿਜ਼ਨਸ ਏ।
ਅੱਛਾ ਜੀ।
ਹਾਂਜੀ, ਪਾਈ ਜੀ, ਸਾਡੀ ਫੈਕਟਰੀ ਏ, ਬਰਤਣਾ ਦੀ,
ਅੱਛਾ ਜੀ। ਕਿੱਥੇ ਰੇਗੀ ਐ,
ਭਾਜੀ, ਹਰਿਆਣਾ ਆਏ ਓ ਕਦੀ।
ਹਾਂਜੀ।
ਉਹ ਹਰਿਆਣਾ ਚ ਏ, ਯਮੁਨਾ ਨਗਰ ਸਿਟੀ।
ਅੱਛਾ-ਅੱਛਾ ਜੀ।
ਹਾਂਜੀ-ਹਾਂਜੀ।
ਚਲੋ ਹੋਰ ਕੰਮ ਕਾਰ ਵਧੀਆ ਹੈਗਾ ਜੀ।
ਹਾਂਜੀ, ਵਧੀਆ ਏ ਇਸ ਟਾਈਮ ਤੇ ਥੋੜ੍ਹਾ ਮਾਰਕੀਟ ਕਰਕੇ ਘੱਟ ਹੀ, ਚੱਲਦਾ ਪਿਆ ਕੰਮ।
ਹਾਂਜੀ, ਹੁਣ ਤਾਂ ਬਸ ਮੌਸਮ ਕਰਕੇ ਥੋੜ੍ਹਾ ਜਿਹਾ ਦਿੱਕਤ ਆ ਰਹੀ ਹੋਣੀ।
ਮਤਲਬ ਜੋ ਸਾਡੀ ਪ੍ਰੋਡਕਟ ਹੁੰਦੇ ਆ। ਉਹਦੀ ਜਿਵੇਂ ਆਪਾਂ ਉਹ ਆਂਦੀ ਏ। ਦੀਵਾਲੀ ਤੋਂ, ਪਹਿਲੇ ਬਰਤਨਾ ਦਾ ਇੱਕ ਦਿਨ ਆਂਦਾ, ਉਦੋਂ ਵੇ ਉਦੋਂ ਸੇਲ ਵਧਦੀ ਉਹਦੀ।
ਹਾਂਜੀ-ਹਾਂਜੀ।
ਹਾਂਜੀ, ਦਿਵਾਲੀ ਤੋਂ ਬਾਅਦ ਕੰਮ ਵਧੀਆ ਚੱਲਦਾ।
ਅੱਛਾ-ਅੱਛਾ ਜੀ, ਹੁਣ ਥੋੜ੍ਹਾ ਬੋਤ ਮੰਨਦਾ ਹੀ ਹੈਗਾ।
ਹਜੇ ਮੰਨਦਾ ਕਿਉਂਕਿ ਮਾਰਕੀਟ ਵੀ ਜੋ ਅਸੀਂ ਬਣਾਣੇ, ਆ ਬਰਾਸ ਦੇ ਬਰਤਨ। ਤਨ ਬਰਾਸ ਦੀ ਮਾਰਕੀਟ ਬੋਤ ਹਾਈ ਐ ਇਸ ਟਾਈਮ
ਹਾਂਜੀ, ਇਹ ਤਾਂ ਹੈ ਜੀ।
ਹਾਂਜੀ, ਜਦੋਂ ਇਲੈਸ਼ ਹੋਏ ਨੇ ਹੁਣ ਵੋਰ ਲੱਗੀ ਦੀ ਨਾ, ਈਰਾਨ ਦੀ। ਤਾਂ ਤੋ ਉਹ ਮਾਰਕੀਟ ਹਾਈ ਹੋ ਗਈ।
ਅੱਛਾ-ਅੱਛਾ ਜੀ।
ਪੇਲੈ ਸਾਢੇ ਅੱਠ ਸੌ ਰੁਪਏ ਕਿੱਲੋ ਸੀਗਾ। ਹੁਣ ਸਾਢੇ ਬਾਰਾਂ ਸੌ ਚੱਲਦਾ ਪਿਆ।
ਹਾਂਜੀ, ਵਾਹ ਬਹੁਤ ਰੇਟ ਸਾਰੀਆਂ ਚੀਜ਼ਾਂ ਦੇ ਵੈਸੇ ਸਮਝੇਏ। ਸਾਰੀਆਂ ਚੀਜ਼ਾਂ ਦੇ ਰੇਟ ਵਧੇ ਗਏ ਹੁਣ, ਤਾਂ
ਹਾਂਜੀ। ਔਰ ਪਾਜੀ, ਤੁਸੀਂ ਫਿਰ ਕੰਮ ਤੁਹਾਡਾ ਜਿਵੇ ਡੇਲੀ ਦਾ ਕੰਮ ਐ।
ਹਾਂਜੀ, ਆਪਣਾ ਰੂਟੀਨ ਵਰਗਾ ਡੇਲੀ ਜਾਣਾ ਜੀ ਡਲੀ, ਕੋਈ ਛੁੱਟੀ ਨੀ।
ਘਰਾਂ ਚ ਵੀ ਦਿੰਦੇ ਉਹ ਪਾਣੀ।
ਹਾਂਜੀ। ਘਰਾਂ ਚ ਦਿੰਦੇ ਹਾਂ ਆਪਾਂ ਸਪਲਾਈ ਆਪਣੇ ਘਰਾਂ ਚ ਮਨ ਕਿ ਚਲੋ ਇੱਥੇ ਆਪਣੇ ਕੋਲ ਐਵੇ ਟਮਾਂ ਦਾ ਵੀਹ ਕੁੰਟਲ ਹੋ ਜਾਂਦਾ ਇਹਦ ਚ ਕੱਠਾ
ਹਾਂਜੀ ਭਾਜੀ ਆ ਤੇ ਹੈ। ਚਲ ਜ ਮਤਲਬ ਜਿਵੇਂ ਡਾਇਅਰੀਆਂ ਤੇ ਦੇਨ ਨਾਲੋਂ ਵਧੀਆ ਘਾਰ ਦੇਦੋ ਨਾ ਰੇਟ ਵਧੀਆ ਮਿਲ ਜਾਂਦਾ ਏ। ਮੈਂ ਸੁਣਿਆ ਐਸਾ ਮੇਰੇ ਯਾਰ ਦਾ ਕੰਮ ਏ ਵੀ
ਅੱਛਾ-ਅੱਛਾ ਜੀ।
ਹਾਂ, ਦੁੱਧ ਦਾ ਕੰਮ ਹੈਗਾ, ਉਹ ਵੀ ਚ ਕਹਿੰਦਾ, ਡੈਰੀਆਂ ਨਾਲੋਂ ਵਧੀਆ ਘਰਾ'ਚ ਦੇਦੋ ਨਾ, ਰੇ
ਆਪਣੇ, ਆਪਣੇ ਵੇਸੇ ਏ ਹੁੰਦਾ ਨਾ, ਜਿਵੇਂ ਕਿ ਆਪਣੇ ਕੋਲ ਦੋਧੀ ਲੱਗੇ ਹੈ, ਠੀਕ ਐ। ਉਹ, ਆਪਣੇ ਕੋਲ ਲੇਕੇ ਠੀਕ ਆ, ਉਹ ਸਪਲਾਈ ਕਰਤੀ ਦਿੰਦੇ ਆ।
ਅੱਛਾ।
ਹਾਂਜੀ, ਆਪਣੇ, ਆਪਾਂ ਨੂੰ ਯਾਨੀ‌ ਕਿ ਵਧੀਆ ਰੇਟ, ਵਧੀਆ ਯਾਨੀ, ਕਿ ਪ੍ਰੋਫਿਟ ਮਿਲ ਹੀ ਜਾਂਦਾ ਹੈ। ਦੋ ਮੁੰਡੇ ਰੱਖੇ, ਉਹਨਾਂ ਦੀਆਂ ਤਨਖਾਵਾਂ ਨਿਕਲ ਜਾਂਦੀਆਂ। ਆਪਦਾ, ਹਾਂਜੀ, ਆਪਦਾ ਬਸ ਰੋਟੀ ਜੋਗਾ ਕੰਮ ਹੋ ਜਾਂਦਾ, ਬਸ ਵਧੀਆ।
ਹਾਂਜੀ, ਭਾਜੀ ਸਾਡਾ ਵੀ ਮਤਲਬ ਸੀ। ਜਿਵੇਂ, ਰੂਟੀਨ ਦਾ ਕੰਮ ਨੀ ਹੈ, ਛੇ-ਮਹੀਨੇ ਵਧੀਆ ਚੱਲਦਾ, ਛੇ ਮਹੀਨੇ। ਮਤਲਬ, ਘੱਟ ਹੋ ਜਾਂਦਾ।
ਹਾਂਜੀ, ਹੁਣ ਵੇਸੇ ਫ਼ਰਕ ਤਾਂ ਸਾਰੀਆਂ ਚੀਜ਼ਾਂ ਨੂੰ ਪੈਂਦਾ, ਸਾਨੂੰ ਵੀ ਫ਼ਰਕ ਪੈਂਦਾ ਗਰਮੀਆਂ'ਚ ਤਾਂ। ਸਾਡੇ ਕੋਲ ਵੀ ਯਾਨੀ ਕਿ ਇੰਨੀ, ਜਿੰਨੀ ਪ੍ਰੋਟੈਕਸ਼ਨ ਯਾਨੀ ਕਿ ਸਰਦੀ'ਚ ਹੁੰਦੀ ਹੈ, ਉਹਨੀ ਗਰਮੀ'ਚ ਨਹੀਂ ਹੁੰਦੀ।
ਹਾਂਜੀ- ਹਾਂਜੀ। ਐਤੇ ਹੈ ਬਾਈ, ਸਰ, ਸਰਦੀਆਂ'ਚ ਤਾਂ ਦੁੱਧ ਜ਼ਿਆਦਾ ਲੱਗਦਾ ਨਾ, ਮਤਲਬ ਲੋਕ
ਹਾਂਜੀ, ਤੇ ਓ ਤਾਂ ਕੀ ਐ, ਵੀ ਯਾਨੀ ਕਿ, ਪ੍ਰੋਟੈਕਸ਼ਨ ਵੀ ਯਾਨੀ ਕਿ ਜ਼ਿਆਦਾ ਹੁੰਦੀ ਹੈ ਪਸੂਆਂ ਦੀ, ਹੁਣ ਗਰਮੀਆਂ'ਚ ਯਾਨੀ ਕਿ ਜਿਹੜਾ, ਯਾਨੀ ਕਿ ਥੋੜਾ-ਬਹੁਤ ਜਿਹੜਾ ਪਸੂ ਦੁੱਧ ਦਿੰਦਾ, ਉਹ ਨਹੀਂ ਦਿੰਦਾ ਠੀਕ ਹੈ, ਘਰਾਂ'ਚ ਜ਼ਿਆਦਾ ਲਾਗਤ ਹੁੰਦੀ ਹੈ, ਵੈਸੇ ਗਰਮੀਆਂ'ਚ ਘਰਾਂ'ਚ ਜ਼ਿਆਦਾ ਲਾਗਤ ਬਣ ਜਾਂਦੀ ਹੈ। ਡੇਅਰੀਆਂ ਤੇ ਦੁੱਧ ਘੱਟ ਹੁੰਦਾ, ਤੇ ਘਰਾਂ'ਚ ਜ਼ਿਆਦਾ ਲਾਗਤ ਹੁੰਦੀ ਹੈ।
ਹਾਂਜੀ-ਹਾਂਜੀ, ਮਤਲਬ ਸਾਡੇ ਜੋ ਪ੍ਰੋਡਕਟ ਭਾਜੀ, ਉਹ ਮਤਲਬ ਜਿਵੇਂ ਫੋਰਨ ਜਾਂਦੇ ਨੇ ਇਧਰੋ ਚੰਡੀਗੜ੍ਹ ਏਅਰਪੋਰਟ ਤੋਂ, ਦਿੱਲੀ ਏਅਰਪੋਰਟ ਤੋਂ।
ਅੱਛਾ ਜੀ, ਤੁਸੀਂ ਆਪ, ਆਪ ਭੇਜਦੇ ਓ?
ਹਾਂਜੀ-ਹਾਂਜੀ ਭਾਜੀ, ਉਹ ਮਤਲਬ ਅੱਗੇ ਡੀਲਰ ਲੱਗੇ ਹੋਏ ਨਾ, ਡੀਲਰਾਂ ਨਾਲ ਕਨੈਕਸ਼ਨ ਏ ਸਾਡਾ।
ਅੱਛਾ-ਅੱਛਾ ਜੀ।
ਇੱਧਰੋਂ ਸਾਡਾ ਮਾਲ ਚੰਡੀਗੜ੍ਹ ਡੀਲਰ ਹੈਗੇ, ਉਹ ਚੁੱਕਦੇ ਨੇ। ਫਿਰ ਉਹਨਾਂ ਦੇ ਅੱਗੇ ਕਨੈਕਸ਼ਨ ਨੇ, ਫੋਰਨ'ਚ।
ਅੱਛਾ-ਅੱਛਾ ਜੀ।
ਹਾਂਜੀ-ਹਾਂਜੀ, ਭਾਜੀ ਉਹ ਜੀਵੇ ਤੁਸੀਂ ਉਹ ਵੇਖਿਆ ਹੋਇਗਾ, ਉਹ ਹੁੰਦੇ ਨੇ। ਪਰਾਤ ਹੁੰਦੀ ਹੈ, ਪਰਾਤ। ਜਸਦੇ'ਚ ਆਟਾ ਗੁੰਨਦੇ ਆ। ਹੋਰ ਸਾਸ ਪੈਨ ਹੋ ਗਈ, ਐ ਚੀਜ਼ਾਂ ਬਣਨੀਆ।
ਠੀਕ ਹੈ, ਫੇਰ ਤਾਂ ਬਹੁਤ ਵਧੀਆ ਜੀ।
ਹਾਂਜੀ-ਹਾਂਜੀ।
ਇੱਥੇ ਲੋਕਲ ਤਾ ਫਿਰ ਯਾਨੀ ਕਿ, ਕੋਈ ਯਾਨੀ ਕੀ ਥੋੜ੍ਹੇ ਹੋਣਾ ਠੀਕ ਹੈ, ਤੁਹਾਡਾ ਬਸ ਬਾਹਰ ਦਾ ਹੀ ਕੰਮ ਹੋਣਾ ਫਿਰ ਜ਼ਿਆਦਾ ਤਾਂ।
ਭਾਜੀ ਫੋਰਨ, ਮਤਲਬ ਫੋਰਨ ਲੋਕੀ ਨਾ ਰੇਟ ਨੀ ਵੇਖਦੇ ਚੀਜ਼ ਦਾ, ਇੱਥੇ ਦੇ ਲੋਕ ਜਿਆਦਾਤਰ ਜਿਵੇਂ, ਸਟੀਲ ਦੇ ਬਰਤਨ ਜ਼ਿਆਦਾ ਯੂਜ ਕਰਦੇ ਨੇ ਨਾ, ਤਾਂ
ਸਹੀ ਹੈ ਜੀ।
ਬਰਾਤ ਦੇ ਬਰਤਨ ਹਰ ਕੋਈ ਲੈਂਦਾ ਨੀ, ਪੈਹੇ ਕਰਕੇ।
ਕਿਉਂਕਿ ਉਹ ਰੇਟ ਵੀ ਫਿਰ ਹਾਈ ਲੈਵਲ ਲਗਾ ਏ, ਤਾਂ ਕਰਕੇ, ਕੋਈ ਮਾੜਾ ਬੰਦਾ ਤੇ ਵੈਸੇ ਨੀ ਖਰੀਦ ਸਕਦਾ
ਹਾਂਜੀ ਇਹ ਤੇ ਹੈ।
ਹਾਂਜੀ। ਜੇ ਕੋਈ ਯਾਨੀ ਕਿ ਜਿਹਨੂੰ ਯਾਨੀ ਕਿ ਚੀਜ਼ ਦੀ ਪਛਾਨ ਹੁੰਦੀ ਹੈ ਠੀਕ ਹੈ ਉਹੀ ਲੈਂਦਾ।
ਭਾਜੀ ਪਤਾ ਕੀ ਗੱਲ ਜੇ ਹੁਨ ਜਿਵੇਂ ਅਸੀਂ ਵੇਚਨੇ ਆ ਅਪਨੇ ਰੇਟ ਦੇ ਸਾਢੇ ਬਾਰਾਂ ਸੌ ਸੌ ਰੁਪਏ ਕਿੱਲੋ ਅੱਗੇ ਡਿਲਰ ਵੇਚਦੇ ਨੇ ਪੰਦਰਾਂ ਸੌ ਕਿੱਲੋ ਦੋ ਕਿੱਲੋ ਦਾ ਪ੍ਰ ਤੋਨਯਾ ਤਿੰਨ ਯਾਰ ਤੋਂ ਹੋ ਗਿਆ ਤਿੰਨ ਯਾਰ ਤਾਂ ਭਾਂਡਾ ਹਰ ਬੰਦਾ ਲੈ ਨੀ ਸਕਦਾ ਨਾ।
ਨਹੀਂ ਲੈ ਸਕਦਾ ਨਹੀਂ ਲੈ ਹੁਣ ਆਮ ਘਰਾਂ ਚ ਮੰਨ ਕੇ ਚਲੋ ਬਸ ਜ਼ਿਆਦਾ ਤਾਂ ਸਟੀਲ ਈ ਚੱਲਦਾ।
ਹਾਂਜੀ-ਹਾਂਜੀ, ਐ, ਤੇ ਹੈ, ਪਰ ਵੈਸੇ ਮੰਨਿਆ ਜਾਂਦਾ ਬਰਾਸ ਦਾ ਬਰਤਨ ਜ਼ਿਆਦਾ ਵਧੀਆ ਹੁੰਦੇ ਨੇ।
ਹਾਂਜੀ। ਹੁੰਦੇ ਯਾ, ਪਰ ਕਰੀਏ ਕੀ ਲੋਕਾਂ ਦਾ ਵੀਹਾਰ ਸਹੀ ਏ, ਕਹਣਾ ਠੀਕ ਐ। ਵੀ ਯਾਰ, ਇੰਨਾ ਰੇਟ ਨਹੀਂ ਭਰ ਸਕਦੇ।
ਹਾਂਜੀ-ਹਾਂਜੀ, ਬੌਬੀ ਐਤੇ ਹੈ।
ਹਾਂ, ਕਿਉਂਕਿ ਕੋਈ ਮਜ਼ਦੂਰੀ ਵਾਲਾ ਬੰਦਾ ਠੀਕ ਆ, ਉਹ ਤਿੰਨ ਹਜਾਰ ਦਾ ਬਰਤਨ ਲੇਕੇ ਕਿੱਥੋਂ ਉਹ ਕਰਦੇ ਖਰਚੇ ਵੀ ਹੁੰਦੇ ਆ।
ਹਾਂਜੀ, ਮੈਂ ਦਿਆ ਭਾਜੀ, ਕਿਉਂਕਿ ਹੁਣ ਜੀ ਪਹਿਲੇ ਤੇ ਐ, ਤਿੰਨ-ਹਜਾਰ ਦਾ ਭਾਂਡਾ ਸਾਨੂੰ ਪੰਦਰਾਂ-ਸੋ'ਚ ਮਿਲ ਜਾਂਦਾ ਸੀ।
ਹਾਂਜੀ, ਹਾਂਜੀ।
ਾਈ ਨੀ ਹੋ ਗਈ ਇੱਕ ਦੋ ਸਾਲ ਨਚ
ਉਹ ਵੇਖਣਾ ਹੀ ਪੈਂਦਾ ਜੀ। ਤੇ ਉਹ ਤਾਂ ਰੇਟ ਸਾਰੀਆਂ ਚੀਜ਼ਾਂ ਦੇ ਮੰਨ ਕੇ ਚਲੋ ਤਾਂ ਇੱਕ ਵਾਰੀ ਤਾਂ ਸਾਰੇ ਅਨ ਤੇ ਹਾਈ ਲੈਵਲ ਤੇ ਹੀ ਜਾ ਚੁੱਕੇ ਹੈ।
ਹਾਂਜੀ-ਹਾਂਜੀ।
ਹੁਣ ਕੋਈ ਕੱਟਣ ਦਾ ਕੋਈ ਤੁਹਾਡਾ ਯਾ ਨਿੱਕੀ ਤੁਹਾਡਾ ਬਿਜਨਸ ਦਾ ਜਾਂ ਨਿੱਕੀ ਰੇਟ ਰੂਟ ਦਾ ਕੋਈ ਕੱਟਣ ਦਾ ਕੋਈ ਹੁੰਦਾ ਚਾਂਸ
ਅਜੀ ਇੱਕ ਵਰੀ ਮਤਲਬ ਫਿਕਸ ਹੋ ਗਿਆ ਹੈ। ਹੁਣ ਜਿਵੇਂ ਹੈਗੇ ਸੀ ਚਾਂਸ ਕਿ ਜੁਲਾਈ ਤੱਕ ਆਏਗਾ ਰੇਟ ਥੱਲੇ
ਅੱਛਾ ਜੀ।
ਕੀ ਹੁਨ ਜੁਲਾਈ ਦੇ ਹਸਾਬ ਨਾਲ ਆਏਆ ਤੇ ਹੈ ਨੀ ਅਜੇ ਤੱਕ।
ਵੈਸੇ ਇੱਕ ਗੱਲ ਏਹ ਵੀ ਹੈਗੀ ਏ ਜੇ ਆਊਗਾ ਤਾਂ ਘੱਟ ਕਿੰਨਾ ਕ ਆਜੂਗਾ।
ਪਾਜੀ, ਨਈ-ਨਈ ਆਣਾ, ਮਤਲਬ ਜਿਵੇਂ ਚਾਰ ਸੌ ਵਧੇਆ ਓ ਟੇਬਲ ਤੋਂ ਥੱਲੇ ਆ ਜੇਗਾ।
ਹਾਂਜੀ
ਹਾਂਜੀ, ਮਤਲਬ ਦਿਵਾਲੀ ਜਿੱਥੇ ਲਾਗਈ ਫੇਰ ਨਈ ਥੱਲੇ ਆਂਦਾ, ਦਿਵਾਲੀ ਤੇ ਡਿਮਾਂਡ ਜ਼ਾਦਾ ਹੋ ਜਾਂਦੀ ਆ ਨਾ।
ਹਾਂਜੀ- ਹਾਂਜੀ, ਹੁਣ ਤਾਂ ਸ਼ਾਇਦ ਦੀਵਾਲੀ ਤੇ ਹੀ ਆਊਗਾ, ਤੁਹਾਨੂੰ ਕੋਈ ਦਾ ਕੀ ਰੇਟ
ਦੀਵਾਲੀ ਤੇ ਭਾਜੀ ਫਿਕਸ ਹੋ ਜਾਂਦੇ ਨੇ ਰੇਟ, ਦੀਵਾਲੀ ਤੇ ਨਈ ਜਿੱਤ ਸਕਦਾ ਰੇਟ
ਅੱਛਾ, ਠੀਕ ਹੈ
ਜਦੋਂ ਕੰਮ ਦੀ ਤੇਜ਼ੀ ਹੋ ਜਾਂਦੀ ਆ ਨਾ, ਜਦੋਂ ਕੰਮ ਦੀ ਡਿਮਾਂਡ ਜਿਆਦਾ ਹੋ ਜਾਏ, ਫਿਰ ਨੀ ਫਿਰ ਬੋਤ ਮੁਸ਼ਕਿਲ ਥੱਲੇ ਆਜਨ ਗੇ
ਹਮ- ਹਮ ਜੇ ਕੱਟਣਾ ਸੀ, ਤਾਂ ਬਸ ਹੁਨੇ ਹੀ ਕੱਟਣਾ ਸੀ
ਹਾਂਜੀ- ਹਾਂਜੀ, ਪਾਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ, ਕੰਮ ਕਰੇ ਦੇ ਦੁੱਧ ਦਾ
ਹਾਂਜੀ- ਹਾਂਜੀ
ਭਾਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ, ਦੁੱਧ ਦਾ ਕੰਮ ਕਰੇ ਹੋਏ।
ਸਾਨੂੰ ਤਾਂ ਹੋ ਗਏ, ਘੱਟ ਤੋਂ ਘੱਟ, ਮੈਨੂੰ ਹੋ ਗਏ, ਇਸ ਕੰਮ 'ਚ ਅੱਠ, ਦਸ ਸਾਲ ਹੋ ਗਏ
ਅੱਠ, ਦਸ ਸਾਲ ਹੋ ਗਏ, ਪਏ ਰਨ
ਹਾਂਜੀ- ਹਾਂਜੀ
ਅਾ ਵਧੀਆ ਵਧੀਆ ਭਾਈ, ਲੱਗੇ ਓ ਕੰਮ ਤੇ ਕਰਨਾ ਹੀ ਹੈ।
ਹਾਂ, ਕੰਮ ਤਾਂ ਉਹ ਇਹ ਸੋਚਦੇ ਹ ਵੀ ਕੰਮ ਤਾਂ ਕਰਨੇ ਆ ਕਿਉਂਕਿ ਸਵੇਰੇ ਸਵਾ ਪੰਜ, ਸਾਢੇ ਪੰਜ ਆਈ ਦਾ ਠੀਕ ਹੈ ਹੁਣ ਵਿਹਲੇ ਹੈਗੇ ਆ। ਜਮਾ, ਵਿਹਲੇ ਹੈਗੇ ਆ ਸਾਰਾ ਜੇ, ਦੁੱਧ ਦਦ ਵੇਚ ਕੇ ਜਮਾ ਵਿਹਲੇ ਹੋ ਗਏ। ਹੁਣ ਸ਼ਾਮ ਨੂੰ ਆਪਾਂ ਤਾਜ਼ਾ ਲਿਆਣਾ, ਤਾਜ਼ਾ ਖ਼ਰੀਦਣਾ, ਤਾਜ਼ਾ ਵੇਚਣਾ।
ਅੱਛਾ, ਦੋ ਟਾਈਮ ਜਾਂਦੀਆਂ ਸੀ। ਭਾਜੀ।
ਹਾਂਜੀ! ਬੱਸ ਯਾਨੀ ਕਿ ਕੰਮ ਕਰਨਾ, ਜਿਹੜਾ ਠੀਕ ਹੈ ਇੱਕ ਨੰਬਰ ਦਾ ਕਰਨਾ।
ਹਾਂ, ਹਾਂ ਭਾਜੀ ਐ ਤੇ ਹੈ।
ਹਾਂਜੀ ਤਾਂਹੀ ਓ ਕੈਂਦੇ ਨੇ ਵੀ ਜੇ ਆਪਣੇ ਕੋਲ ਯਾਂਣੀ ਕਿ ਜੇ ਹੋਊਗਾ ਠੀਕ ਐ। ਜੇ ਵਧੀਆ ਹੋਊਗਾ ਸਮਾਨ ਹੈ ਜੇ ਤੁਹਾਡੇ ਕੰਮ ਲੈ ਲੋ ਸਾਡਾ ਕੰਮ ਲੈ ਲਓ ਠੀਕ ਏ ਜੇ ਜੇ ਆਊਗਾ ਤਾਂ, ਆਪੇ ਕਿਸਮਤ ਚ ਚੱਲ ਕੇ ਆਊਗਾ
ਹਾਂਜੀ ਇਹ ਤੇ ਹੈ ਪਾਜੀ
ਹਾਂ, ਉਹ ਫਿਰ ਕੀ ਹੈ, ਰੇਟ ਪਿੱਛੇ ਵੀ ਨਈ ਸੋਚਦੇ
ਹਾਂਜੀ ਆਹ ਤੇ ਹੈ ਪੰਜ ਦਸ ਰੁਪਏ ਜਾਦਾ ਵੇਤਾ ਕੀ ਫਰਕ ਪੈਂਦਾ।
ਕੋਈ ਗੱਲ ਨਈ ਵੀਰੇ, ਜੇ ਇਕ ਗੇੜਾ ਲੱਗਿਆ ਤਾਂ, ਜ਼ਰੂਰ ਤੁਹਾਡੇ ਕੋਲ ਵਿਜਿਟ ਕਰਾਂਗੇ ਜ਼ਰੂਰ ਆ ਕੇ ਜਾਵਾਂਗੇ ਤੁਹਾਡੇ ਕੋਲ ਜ਼ਰੂਰ ਅਸੀਂ ਕੁਛ ਨਾ ਕੁਛ ਲੈ ਕੇ ਜ਼ਰੂਰ ਜਾਵਾਂਗੇ।
ਕੋਈ ਗੱਲ ਨਈ ਪਾਜੀ ਜਦੋਂ ਮਰਜੀ ਆਓ ਪੰਜਾਬੀ ਕਲੇ ਹਾਂ, ਪੰਜਾਬੀ ਬੰਦਾ ਇੱਕ ਦੂਜੇ ਦੀ ਕਦਰ ਜ਼ਰੂਰ ਕਰਦਾ, ਬਾਈ
ਹਾਂਜੀ, ਜ਼ਰੂਰ- ਜ਼ਰੂਰ ਜਿੱਧਰ ਮਰਜ਼ੀ ਲੰਘ ਜਓ ਠੀਕ ਹੈ, ਯਾਰ ਹੁੰਦੇ ਵੀ ਬੜੇ ਮਸਤ ਬੰਦੇ ਹੈ ਠੀਕ ਹੈ, ਉਹ ਗੱਲ ਨੀ ਹੈਗੀ। ਠੀਕ ਹੈ, ਕਈ ਇਲਾਕੇ ਜੇ ਜਿਵੇਂ ਜਾਂਦੇ ਹ ਨਾ ਠੀਕ ਹੈ ਉਹ ਜਿਹੇ ਬੰਦੇ ਨਹੀਂ ਮਿਲਦੇ।
ਹਾਂਜੀ, ਭਾਈ ਦੇਖੋ ਪੰਜਾਬੀ ਬੰਦਾ ਹਰ ਦੂਜੇ ਬੰਦੇ ਕੋਈ ਵੀ ਧਰਮ ਦਾ ਬੰਦਾ ਹੋਏਗਾ ਐ ਨੀ ਸੋਚ ਗਾ ਇਹ ਧਰਮ ਦਾ ਭਾਜੀਿਨੂੰ ਕਿ ਉਹਦਾ ਢਿੱਡ ਜ਼ਰੂਰ ਭਰ ਦਿੰਦਾ ਐ। ਐਸੀ ਗੱਲ ਹੈ, ਹਾਂਜੀ ਭ
ਚਲੋ ਠੀਕ ਹੈ ਜੀ। ਸਤਿ ਸ੍ਰੀ ਅਕਾਲ ਜੀ, ਜੇ ਕਦੇ ਆਏ ਤਾਂ ਜ਼ਰੂਰ ਤੁਹਾਡੇ ਕੋਲ ਵਿਜਿਟ ਕਰਕੇ ਜਾਵਾਂਗੇ ਠੀਕ ਵੀ।
ਹਾਂਜੀ, ਹਾਂਜੀ ਭਾਈ ਜ਼ਰੂਰ ਆਈ।
ਹਾਂਜੀ, ਠੀਕ ਹੈ ਜੀ।
ਹ ਹਾਂ